ਹੈਲੋ
ਹੈਲੋ ਜੀ, ਹੋਰ ਕੀ ਹਾਲ ਚਾਲ ਤੁਹਾਡਾ ਜੀ।
ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ,
ਵਧੀਆ ਜੀ ਮੈਂ ਵੀ ਬਹੁਤ ਵਧੀਆ ਵਾਂ।
ਹਾਂਜੀ-ਹਾਂਜੀ ਹੋਰ ਕੀ ਕਰਦੇ ਪਏ ਸੀ।
ਬਸ ਅੱਜ ਥੋੜਾ ਘੁੰਮ ਕੇ ਆਇਆ ਮੈਂ, ਬਾਜ਼ਾਰ ਗਿਆ ਸੀ। ਫਿਰ ਨਿਆਣੇ ਕਹਿਣ ਲੱਗੇ, ਕਿਧਰੇ ਘੁਮਾਣ ਲੈ ਜਾਓ। ਫਿਰ ਉਹਨਾਂ ਨੂੰ ਘਮਾਉਣ ਲੈ ਕੇ ਗਿਆ ਮੈਂ ਤੇ ਘੁਮਾਣ
ਹਾਂਜੀ, ਹੋਰ ਠੀਕ ਹੋ ਤੁਸੀਂ?
ਹਾਂਜੀ- ਹਾਂਜੀ, ਵਧੀਆ -ਵਧੀਆ
ਹੋਰ ਕੀ ਬਣਾਇਆ ਸੀ ਅੱਜ
ਅੱਜ -ਅਸੀਂ ਬਣਾਇਆ ਸੀ ਸਵੇਰੇ ਬਣਾਏ ਸੀ ਠਾਸ਼ਤੇ ਵਿੱਚ ਪਰੌਂਠੇ ਆਲੂ ਵਾਲੇ,
ਅੱਛਾ- ਅੱਛਾ
ਹਾਂ ਬਸ ਮੱਖਣ ਕੱਢਿਆ ਨਾਲ ਆਲੂ ਵਾਲੇ ਪਰੋਂਂਠੇ ਬਣਾਏ।
ਅੱਛਾ- ਅੱਛਾ ਮੱਖਣ ਘਰ ਈ ਕਢੀੱਆ ਮਲਾਈ ਨਾ,
ਹਾਂਜੀ- ਹਾਂਜੀ ਘਾਰ ਈ ਮੱਖਣ ਕੱਢਦੇ ਅਸੀਂ। ਕਦੀ ਘਿਓ ਕੱਢ ਲਈਦਾ, ਕਦੀ ਮਲਾਈ ਦਾ ਮੱਖਣ ਕੱਢ ਲਈਦਾ।
ਅੱਛਾ-ਅੱਛਾ ਵਧੀਆ ਜੀ ਐਵੇ ਬਜਾਰ ਦੀਆ ਚੀਜ਼ਾਂ ਤੇ ਮਿਲਾਵਟ ਬੜੀ ਆਂਦੀ ਏ।
ਹਾਂਜੀ- ਹਾਂਜੀ ਬਾਜ਼ਾਰ ਦੀ ਤਾਂ ਤੁਸੀਂ ਦੇਸੀ ਘਿਓ ਨੂੰ ਪ੍ਰੋਂਠੀ ਬਣਾਓਗੇ ਤਵੇ ਤੇ ਤਲੋਗੇ ਤੇ ਓਹਦਾ ਬੋਝ ਨੀ ਹੈਗਾ,
ਚ
ਹਾਂਜੀ, ਘਰ ਦੇ ਘਿਓ ਦੀ, ਘਰ ਦੇ ਘਿਓ ਦੀ ਤੇ ਤਵੇ ਤੇ ਜਿੱਦਾਂ ਈ ਲੱਗਦਾ ਆ, ਤੇ ਫੇਰ ਓਦਾਂ ਈ ਪਤਾ ਲੱਗ ਜਾਂਦਾ, ਕਿ ਹਾਂ ਕਿ ਦੇਸੀ ਘਿਓ ਦਾ
ਹਾਂਜੀ। ਬਜ਼ਾਰ ਦਾ ਘਿਓ ਤਾਂ ਕਿ ਹੋਰ ਕਿਥੇ ਮਤਲਬ ਵਾਸ਼ਨਾ ਨੀ ਆਉਂਦੀ ਔ ਚ
ਹਾਂਜੀ-ਹਾਂਜੀ।
ਹੋਰ!
ਬਸ ਥੋੜਾ ਗਰਮੀ ਬੜੀ ਪੈਂਦੀ ਪਈ ਸੀ। ਜ਼ਿਆਦਾ ਈ ਗਰਮੀ ਹੋ ਗਈ, ਬੋਤ ਜ਼ਾਦਾ। ਬਾਰਿਸ਼ ਆਂਦੀ, ਦੋ ਬੂੰਦਾਂ ਪੈਂਦੀਆਂ, ਫਿਰ ਓਹੀ ਹਾਲ ਪੜਾਸ ਓਹੀ ਸਭ ਕੁਝ।
ਬਿਲਕੁਲ ਜੀ, ਬਿਲਕੁਲ ਬਹੁਤ ਗਰਮੀ ਪੈ ਰਈ ਏ, ਗਰਮੀ ਏਨੀ ਪੈ ਰਈ ਏ ਕੀ ਕੋਈ ਕੈਣ ਦੀ ਹੱਦ ਨਈ।
ਸਾਹ -ਸਾਹ ਘੁੱਟਦਾ ਜੀ, ਸਾਹ ਘੁੱਟਦਾ ਪੇਆ ਗਰਮੀ ਨਾਲ। ਹੁਣ ਬੰਦਾ ਏਸੀ ਚ ਵੀ ਨਾ -ਨਾ ਸਾਡੇ ਤੇ ਇੱਥੇ ਜੀ ਬੋਤ ਮੀਂਹ ਪਿਆ ਨੀ, ਉਹ ਕੈਹਦੇ ਪਏ ਸੀ ਮੀਂਹ ਆਂਦਾ ਪੇਆ, ਤਾਂ ਮੈਂ ਤਾਂ ਕੇਆ ਮੈਂ ਕੇਆ ਸਾਡੇ ਏਧਰਲੇ ਪਾਸੇ ਤੇ ਆਂਦਾ ਨੀ ਪਤਾ ਮੀਹ। ਕੈਂਦੇ ਨੀ ਅਸੀਂ, ਓਹ ਪਾਠ ਕਰਾਂਦੇ ਆ ਅਸੀਂ ਐਤਵਾਰ, ਤੇ ਓਹਨਾਂ ਨੂੰ ਬੁਲਾਇਆ ਮੈਂ! ਤੇ ਕੈਂਦੇ ਸਾਡੇ ਸਾਈਡ ਵੱਲ ਤਾਂ ਮੀਂਹ ਬੜਾ ਪੈਂਂਦਾ ਪੇਆ। ਤੇ ਮੈਂ ਕੇਆ ਸਾਡੀ ਸਾਈਡ ਤੇ ਆਂਦਾ ਨੀ ਪਿਆ ਮੀਂਹ। ਤੇ ਫਿਰ ਮੇਰਾ ਦਿਓਰ ਆਇਆ, ਮੈਂ ਓਹਨੂੰ ਪੁੱਛਿਆ? ਮੈਂ ਕਿਹਾ ਐਂਝ ਵੀ ਹੁੰਦਾ ਮੈਂ ਕਿਹਾ ਇੱਕ ਸ਼ਹਿਰ ਦੇ ਵਿੱਚ ਮਤਲਬ ਕਿ ਥੋੜੇ ਜਿਹੇ ਏਰੀਏ 'ਚ ਮੀਂਹ ਆ ਰਿਹਾ ਤੇ ਥੋੜੇ ਚਿਰ ਨਹੀਂ ਕਹਿੰਦਾ ਹਾਂ ਭਰਜਾਈ ਇੰਝ ਵੀ ਹੁੰਦਾ ਏ ਬਦਲੀ ਹੁੰਦੀ ਐ, ਕਿਸੇ ਪਾਸੇ ਆ ਜਾਂਦੀ ਐ, ਕਿਸੇ ਪਾਸੇ ਨਈਂ ਆਂਦੀ।
ਹਾਂਜੀ ਹਾਂਜੀ, ਹੁਨ
ਓਹੀ ਮੈਂ ਸੋਚਦੀ ਪਈ ਸੀ ਕਿ ਬਈ, ਸ਼ਾਇਦ ਮਜ਼ਾਕ ਕਰਦੇ ਪਏ ਆ, ਮੇਰੇ ਕੋਲ ਨਾ ਆਨ ਕਰਕੇ ਕਹਿੰਦੇ ਪਏ ਆ ਕਿ ਸਾਡੇ ਉੱਧਰ ਵਾਲੇ ਪਾਸੇ ਮੀਂਹ ਆਂਦਾ ਪਿਆ। ਹਾਂ, ਫਿਰ ਕਹਿੰਦੇ ਸੀ ਤੁਸੀਂ ਆਉ, ਤੁਸੀ ਵੀਡੀਓ ਕੋਲ ਕਰਕੇ ਦੇਖ ਲਉ।
ਕਈ ਵਾਰ ਜੀ ਓ ਬਦਲੀ ਜਿਹੀ ਹੁੰਦੀ ਏ, ਕਿਸੇ ਪਾਸੇ ਹੁੰਦੀ ਏ, ਕਿਸੇ ਪਾਸੇ ਨਈ ਹੁੰਦੀ।
ਹਾਂ, ਸੱਚੀ ਇੱਥੇ ਫਿਰ ਆ ਰਹੇ ਆ ਅਸੀਂ ਵੀ। ਤੇ ਫੇਰ ਜਦੋਂ ਆਏ ਓ ਸਾਡੇ ਘਰ ਦੇ ਕਹਿ ਰਹੇ ਕਹਿੰਦੇ ਹਾਂ। ਸੱਚੀ ਤੁਸੀਂ ਤਾਂ ਸੱਚ ਈ ਬੋਲਦੇ ਪਏ ਸੀ, ਸਾਡੇ ਪਾਸੇ ਤੇ ਮੀਂਹ ਆਇਆ ਈ ਨੀ।
ਹੈ ਹੈ ਤੇ। ਬਸ ਜੀ ਮੌਸਮ ਦਾ ਇਹ ਹੁਨ ਤੇ ਐਵੇਂ ਹੀ ਰਹੇਗਾ, ਸਾਵਣ ਦਾ ਮਹੀਨਾ ਨਾਂ ਨਾ ਲੈ।
ਹੂੰ, ਔਰ ਬੜੀ ਹੀ ਓ ਪਤਾ ਮਈ ਤੇ ਫੇਰ ਵੀ ਕੱਟਿਆ ਗਿਆ, ਜੂਨ ਵੀ ਕੱਟਿਆ ਗਿਆ। ਐ ਜੁਲਾਈ ਜਿਹੜੀ ਸਾਹ ਘੁੱਟਣ ਸਾਹ ਮਤਲਬ ਮਤਲਬ ਸਾਹ ਕਿਵੇਂ ਜਿਵੇਂ ਕਹਿ ਲੋ ਨਾ ਸਾਹ ਆਂਦਾ ਨੀ ਜਾਂ ਸਾਹ ਨੂੰ ਖਿੱਚ-ਖਿੱਚ ਕੇ ਲਵੋ, ਇੱਦਾਂ ਦੀ ਗਰਮੀ ਐ। ਦੋ ਈ ਰੋਟੀਆਂ ਪਕਾਓ ਤੇ ਪਸੀਨੋ ਪਸੀਨ ਹੋ ਜਾਂਦੇ ਆ।
ਬਿਲਕੁਲ ਜੀ ਬਿਲਕੁਲ, ਐ ਮਤਲਬ ਘੋਟ ਜੇਆ ਐ ਗਰਮੀ। ਸੂਈਆਂ ਜੀ ਚੁੱਭ ਦੀਆ ਸਰੀਰ ਦੇ ਉੱਤੇ, ਏਨੀ ਮੌਸਮ ਖ਼ਰਾਬ ਹੋਇਆ ਦਾ।
ਹਾਂ, ਜਿੰਨਾ ਮਰਜ਼ੀ ਨਹਾ ਲਓ, ਜਿੰਨਾ ਮਰਜ਼ੀ ਜੋ ਮਰਜ਼ੀ ਕਰ ਲੋ। ਬਸ ਜੀ, ਫਿਰ ਸੂਈਆ, ਸੂਈਆਂ, ਸੂਈਆਂ ਚੁਭਦੀਆਂ।
ਗਏ ਸੀ ਹੁਣ, ਹੋਰ ਆਣਾ ਤੁਸੀਂ।
ਬਸ ਕੀ, ਤੁਹਨੂੰ ਮੈ-ਮੈਂ ਉਹੀ ਕਹਿੰਦੀ ਪਈ ਨਾ ਗਰਮੀ ਬਹੁਤ ਏ, ਮੈਂ ਕਿਧਰੇ ਵੀ ਨੀ ਜਾਂਦੀ। ਮੇਰੀ ਦਰਾਣੀ ਨੇ ਸਗੋਂ ਓਪਰੇਸ਼ਨ ਕਰਾਇਆ ਦਾ। ਮੈਂ ਉੱਥੇ ਵੀ ਨੀ ਜਾ ਰਹੀ ਸੀ, ਗਰਮੀ ਬਹੁਤ ਐ। ਉਹਨਾਂ ਨੂੰ ਹੁਣ ਪੱਥਰੀ ਹੋ ਗਈ ਸੀ, ਉਹਨਾਂ ਦੇ ਪਿੱਤੇ ਦੇ ਵਿੱਚ ਪੱਥਰੀ ਦੇ ਛੋਟੇ-ਛੋਟੇ ਤੇ ਟੁਕੜੇ, ਮੈਂ ਤੇ ਉਹਨਾਂ ਦੀ ਜਦੋਂ ਮੈਂ ਤੇ ਬਾਹਰ ਗਈ ਦੀ ਸੀ। ਜਦੋਂ ਉਹਨਾਂ ਦਾ ਆਪਰੇਸ਼ਨ ਹੋਇਆ, ਫਿਰ ਮਤਲਬ ਕਿ ਅੱਜ-ਕੱਲ ਵਖਾਣ ਲੱਗ ਗਏ ਨਾ ਬਈ ਐਹ ਤੁਹਾਡੇ ਬਈ ਅੰਦਰੋਂ ਪਿੱਤਾ ਨਿਕਲਿਆ ਤੇ ਪਿੱਤੇ ਦੇ ਅੰਦਰੋਂ ਐਹ ਪੱਥਰੀਆਂ ਨਿਕਲੀਆਂ। ਮੈਂ ਤੇ ਓਹਨਾਂ ਦੀ ਫੋਟੋ ਵੇਖ ਕੇ ਹੈਰਾਨ ਹੋ ਗਈ ਸੀ। ਪੱਥਰੀ, ਮਤਲਬ ਕਿ ਉਹਨਾਂ ਦਾ ਪੂਰਾ ਪਿੱਤਾ ਜਿਹੜਾ ਸੀ ਪੱਥਰੀਆਂ ਦੇ ਨਾਲ ਭਰਿਆ ਦਾ ਸੀ, ਛੋਟੇ-ਛੋਟੇ, ਛੋਟੇ-ਛੋਟੇ ਟੁਕੜਿਆਂ ਨਾਲ।
ਬਸ ਜੀ, ਐਵੇ ਈ ਹੁੰਦਾ ਖਾਣ-ਪੀਣ ਨਈ ਪਤ ਪੱਥਰੀਆਂ ਹੁੰਦੀਆਂ ਨੇ।
ਪਤਾ ਨੀ ਮਤੰਰੀ ਸਾਹਿਬ, ਓਹ 'ਤੇ ਪਰਹੇਜ਼ ਈ ਬੜਾ ਕਰਦੇ ਸੀ। ਬਸ, ਕੋਈ ਪਤਾ ਨੀ ਲੱਗਦਾ ਅੰਦਰ ਸਰੀਰ ਦੇ ਵਿੱਚ ਕੀ ਪਿਆ।
ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਐ।
ਹੂੰ। ਬਾਕੀ ਫਿਰ ਉਹ ਵੀ ਸਗੋਂ ਕਹਿੰਦੇ, ਫਿਰ ਤੁਸੀਂ ਆਏ ਨੀ ਦੁਬਾਰਾ, ਹੋਸਪਿਟਲ ਵੇਖ ਕੇ ਗਏ, ਉਸ ਤੋਂ ਬਾਅਦ ਆਏ ਨੀ ਤੁਸੀਂ? ਬਸ ਗਰਮੀ ਕਾਰਨ ਦਿਲ ਈ ਨੀ ਕਰਦਾ, ਦਿਲ ਸਾਰਾ ਦਿਨ ਲੰਮੇ ਪਏ ਰਵੋ ਜਾਂ ਕਮਰੇ ਚ ਰਵੋ ਆਪਣੇ, ਬਸ ਇਸ ਤੋਂ ਇਲਾਵਾ ਕੁਛ ਕੁਛ ਵੀ ਨੀ ਕਰਦਾ ਪਿਆ ਹੈਗਾ।
ਹਾਂਜੀ ਜੀ ਬਿਲਕੁੱਲ ਜੀ ਬਿਲਕੁੱਲ ਬਸ ਕੋਈ ਗੱਲ ਨੀ ਕਰਦਾ। ਇਕ ਵਿੱਚ ਆਓ -ਆਓ ਬੱਚਿਆ ਨੇ ਹੁਣ ਧੁੱਪ ਚ੍ ਸਕੂਲ ਜਾਣਾ
ਬਸ ਉਹੀ ਤੇ ਮੈਂ ਤੇ ਫਿਰ ਸਗੋਂ ਕਹਿੰਦੀ ਪਈ ਆ ਕਿ ਇਹ ਦਿਨਾਂ ਵਿੱਚ ਛੁੱਟੀਆਂ ਪੈਣੀਆਂ ਚਾਹੀਦੀਆਂ। ਓਹ ਥੋੜ੍ਹੀ ਗਰਮੀ ਪੈਂਦੀ ਸਹਿਣ ਹੋ ਜਾਂਦੀ ਏ, ਐ ਵਾਲੀ ਗਰਮੀ ਨਹੀ ਸਹਿਣ ਹੁੰਦੀ। ਹੁਣ ਕਈ ਸਕੂਲਾਂ ਚ ਪ੍ਰੇਅਰ ਨਈ ਹੁੰਦੀ ਸਵੇਰ ਦੇ ਟਾਈਮ ਕਿ ਬੱਚੇ ਬੇਹੋਸ਼ ਹੋ ਜਾਂਦੇ ਆ। ਕਈਆਂ ਦੇ ਸਕੂਲ ਚ ਟਾਈ ਬਨਣੀ ਬੰਦ ਕਰ ਦਿੰਦੇ ਅ, ਕਿ ਨਈ ਜੀ, ਉੱਪਰ ਵਾਲਾ ਬਟਨ ਬੰਦ ਕਰਨਾ ਪੈਂਦਾ। ਫੇਰ ਟਾਈ ਲਗਾਣੀ ਪੈਂਦੀ ਏ, ਤੇ ਇਸ ਕਰਕੇ ਉਹ ਫੇਰ ਮਨਾ ਈ ਕਰ ਦਿੰਦੇ ਟਾਈ ਲਾਣ ਤੋਂ।
ਹਾਂਜੀ- ਹਾਂਜੀ ਕਈ ਸਕੂਲ ਤੇ ਬੜੇ ਹੁੰਦੇ ਨੇ ਸਖਤ ਓਹ ਬੱਚਿਆਂ ਨੂੰ ਟਾਈ ਵੀ ਲਵਾਂਦੇ ਨੇ। ਪ੍ਰੇਅਰ ਵੀ ਕਰਾਂਦੇ ਨੇ ਕਈ ਬੱਚੇ ਮੈਂ ਦੇਖੇ ਕਿਵੇਂ ਬਹੋਸ਼ ਹੋ ਜਾਂਦੇ ਨੇ ਤਾਂ ਪਰੇਰ ਚ। ਵੈਸੇ ਤਾਂ ਪਰੇਰ ਮਤਲਬ ਗਰਮੀਆਂ ਚ ਕਰਾਓ ਦਸ -ਪੰਜ -ਮਿੰਟ ਕਰਾ ਲੋ।
ਨਈ, ਨਈ ਬਸ ਤੁਸੀਂ ਉਹ ਕਰਵਾ ਲੋ, ਰਾਸ਼ਟਰੀ ਗਾਨ ਕਰਵਾ ਲੋ। ਇੱਕ ਤੁਸੀਂ ਜੇਹੜੀ ਪ੍ਰੇਰ ਰੋਜ਼ ਬੋਲਦੇ ਹੋ, ਜੋ ਵੀ ਤੁਹਾਡੇ ਜੋ ਧਰਮ ਦਾ ਸਕੂਲ ਏ। ਓਸ ਧਰਮ ਦੀ ਇੱਕ ਪਰੇਰ ਬੋਲ ਦੋ ਉਸ ਤੋਂ ਬਾਅਦ ਰਾਸ਼ਟਰੀ ਗਾਨ ਕਰਵਾਓ। ਏ ਟੂਟੀ -ਫੂਟੀ ਅਸੈਂਬਲੀ ਕਰਨੀ ਨੀ ਚਾਈਦੀ।
ਹਾਂਜੀ ਜੀ, ਮੇਰੇ ਤੇ ਸਾਡੇ ਤੇ ਹੈ ਸਕੂਲ ਉੱਥੇ। ਪੂਰਾ ਪੋਨਾ ਘੰਟਾ ਪ੍ਰੇਅਰ ਦਾ। ਪੂਰਾ ਬੱਚੇ ਗਰਮੀ ਚ ਧੋਪ ਚੇ ਬੋਂਦਲ ਜਾਂਦੇ ਨੇ ਜੀ ਬਿਹੋਸ਼ ਹੋ ਜਾਂਦੇ ਨੇ ਕਈ ਕਈ ਬੱਚੇ ਪਰ ਉਹਨਾਂ ਨੇ ਆਪਣਾ ਰੂਲ ਪੱਕੇ ਰੱਖਦੇ ਨੇ ਥੋੜਾ ਜਾ ਅਗਰ ਏ
ਗ਼ਲਤ ਗੱਲ ਹੈ ਨਾ ਕੱਲ ਨੂੰ ਕਿਸੇ ਬੱਚੇ ਨੂੰ ਕੁੱਛ ਹੋ ਜਾਵੇ ਤੇ ਫਿਰ
ਹਾਂਜੀ, ਛੋਟੇ ਛੋਟੇ ਬੱਚਿਆਂ ਕੋਲ ਪ੍ਰੇਅਰ ਕਰਾਓ ਛੋਟੇ ਛੋਟੇ। ਤੇ ਬੱਚੇ ਵੀ ਲੈਨਾਂ ਚੱ ਪਰੇਅਰ ਵਸਤੇ ਲੱਗੇ ਹੁੰਦੇ ਨੇ।
ਮੇਰੀ ਆਵਾਜ਼ ਥੋੜੀ ਕੱਟ ਕੱਟ ਕੇ ਆਉਂਦੀ ਪਈ ਏ।
ਹਾਂਜੀ ਜੀ ਬਸ ਨਾ ਇੱਥੇ ਨੈਟਵਰਕ ਦਾ ਹੈਗਾ ਨੈਟਵਰਕ ਨਹੀਂ ਮਿਲਦੇ।
ਹਾਂਜੀ।
ਨੈਟਵਰਕ ਦੇ ਪ੍ਰੋਬਲਮ ਹੈ ਆ ਹੈਲੋ, ਹਾਂਜੀ। ਜੀ ਹੁਣ ਆ ਰਹੀ ਤੁਹਾਡੀ ਮੇਰੀ ਵਾਜ ਹਾਂਜੀ। ਬਸ ਜੀ ਉਹ ਨਾ ਨੈਟਵਰਕ ਨਹੀਂ ਆਉਂਦੇ ਕਈ ਵਾਰੀ। ਨੈਟਵਰਕ ਊਡ ਜਾਂਦੇ ਨੇ।
ਬਸ ਇਹ ਤਾਂ ਦਿੱਕਤ ਬਹੁਤ ਜ਼ਿਆਦਾ ਬਹੁਤ ਹੀ ਨੈਟਵਰਕ ਦੀ ਪਰੇਸ਼ਾਨੀ ਨਈ ਜਾਂਦੀ ਹੋ। ਕਿਉਂਕਿ ਪਤਾ ਕਿਉ ਹੈ ਨੈਟਵਰਕ ਦੀ ਪਰੇਸ਼ਾਨੀ ਹਰ ਬੱਚਾ। ਹਰ ਬੁੱਢਾ ਹਰ ਕੋਈ ਫੋਨ ਚਲਾ ਰਿਹਾ।
ਬਿਲਕੁਲ ਜੀ ਬਿਲਕੁਲ ਸਿੰਮਾਂ ਦੇ ਟਾਵਰਾਂ ਤੇ ਸਰਵਰ ਉਹ ਫੇਰ ਢਾਊਨ ਹੀ ਜਾਣਗੇ।
ਹਾਂਜੀ, ਹਾਂਜੀ।
ਸਬ ਫੋਨ ਚਲਾਉਦੇ ਨੇ ਇਸ ਟਾਈਮ ਤੇ ਬਿਲਕੁਲ ਸਾਡੇ ਨੈਟਵਰਕ ਨਹੀਂ ਆਉਂਦਾ।
ਹਾਂਜੀ ਮੈਂ ਤੇ ਹੋਰਾਨ ਮੇਰੀ ਛੋਟੀ ਜਿਹੀ ਜੇ ਲੇਟ ਪਾਉਣੇ ਦੋ ਸਾਲ ਦੀ। ਆਪਣੀ ਮਾਂ ਨੂੰ ਕਹਿੰਦੀ ਮੈਨੂੰ ਫੋਨ ਦੇ ਮੈਂ ਤੇ ਫੋਨ ਦੇਗੀ ਤੇ ਬਵਾਂਗੀ ਨਹੀਂ ਤੇ ਮੈਂ ਨੀ ਬਵਾਂਗੀ। ਹਾਏ ਰੱਬਾ ਉਨੂੰ ਫ਼ੋਨ ਦਿੱਤਾ ਤੇ ਉਹ ਬੈਠੀ।
ਹਾਂਜੀ, ਹਾਂਜੀ, ਬੱਚਿਆਂ ਨੂੰ ਤੇ ਆਦਤ ਪਈ ਹੋਈ ਹੇ ਪੂਰੀ।
ਇਤਨੀ ਗਂਦੀ ਆਦਤ ਏ। ਅਸੀਂ ਤੇ ਆਪਣੇ ਬੱਚਿਆਂ ਨੂੰ ਜੇਦ ਕੀਤੀ ਸੀ ਕਰੋਨਾ ਵਿੱਚ ਮੇਰੇ ਤਿੰਨੋ ਬੱਚੇ ਪੜ੍ਹਦੇ ਸੀ ਪਰ ਮੈਂ ਫੋਨ ਇੱਕੋ ਹੀ ਲਿਆ ਕੇ ਦਿੱਤਾ ਸੀ। ਇੱਕ ਨੂੰ ਕਹਿਣਾ ਪਹਿਲਾਂ ਤੂੰ ਕੰਮ ਕਰ ਫੇਕ ਉਹ ਕਰੇਗਾ ਫੇਰ ਉਹ ਕਰੇਗਾ।
ਹਾਂਜੀ, ਜੀ ਬੱਚੇ ਕੰਮ ਕਿੱਥੇ ਕਰਦੇ ਨੇ ਪੜ੍ਹਦੇ ਨਹੀਂ। ਫੌਨਾ ਚ ਗੇਮਾਂ ਗੂਮਾਂ ਜ਼ਿਆਦਾ ਖੇਲਦੇ ਨੇ।
ਨਹੀਂ ਉਹ ਟਾਈਮ ਤੇ ਤਾਂ ਖ਼ੈਰ ਮੇਰੇ ਬੱਚਿਆਂ ਨੇ ਵੇਖੋ ਕੰਮ ਕੀਤਾ। ਮੇਰੀ ਵੱਡੀ ਕੁੜੀ ਦਾ ਪੇਪਰ ਸੀ। ਦੇ ਬੀਕੋਮ ਫਸਟ ਈਅਰ ਦੇ ਪੇਪਰ ਸੀ। ਉਹਨੇ ਵੇਖੋ ਕਰੋਨਾ ਦੇ ਵਿੱਚ ਫੋਨ ਰਾਹੀਂ ਪੇਪਰ ਦਿੱਤੇ।
ਹਾਂਜੀ ਹਾਂਜੀ ਬਿਲਕੁਲ ਪੜ੍ਹਨ ਵਾਲੇ ਬੱਚੇ ਪੜ੍ਹਦੇ ਨੇ ਜੀ ਜਿੰਨੇ ਨਹੀਂ ਪੜ੍ਹਨਾ ਉਹਨੇ ਨਹੀਂ ਪੜ੍ਹਨਾ
ਹਾਂ ਮੈਂ ਤੇ ਇਹੀ ਕਿਹਾ ਮੈਂ ਜਿਹੜਾ ਫੋਨ ਤੁਹਾਨੂੰ ਲਿਆ ਕੇ ਦਿੱਤਾ ਇਹਦੀ ਵੀ ਲਾਜ ਰੱਖਣਾ ਤੇ ਸਾਡੀ ਵੀ ਰੱਖਣਾ ਬਹੁਤ ਵਧੀਆ ਨੰਬਰਾਂ ਤੋਂ ਪਾਸ ਹੋ ਗਈ ਸਾਡੀ ਹੁਣ ਉਹਨੇ ਐਮ ਮਤਲਬ ਐਮ ਕੌਮ ਵੀ ਕਰ ਬੈਠੀ ਹੈ
ਹਾਂਜੀ ਵਧੀਆ ਗੱਲ ਏ
ਹਾਂਜੀ ਹਾਂਜੀ ਤੇ
ਹਾਂਜੀ ਆਣਾ ਫਿਰ ਤੁਸੀ, ਮੈਂ ਕਿਹਾ ਕਦੇ ਘਰ ਆਣਾ ਸਾਡੇ।
ਬਸ ਥੋੜਾ ਮੌਸਮ ਬਦਲਲੇ ਫੇਰ ਹੀ ਆਵਾਂਗੇ, ਬਸ ਪਰ ਪਤਾ ਕੀ ਲੱਗਦਾ ਐਂਜ ਲੱਗਦਾ ਕਿ ਸ਼ਾਇਦ ਆਪਾਂ ਬਾਹਰ ਗਏ ਆਂ। ਕਦ ਤੁਹਾਨੂੰ ਗਰਮੀ ਲੱਗ ਗਈ, ਹੈ ਜਾਂ ਕਦ ਤੁਹਾਨੂੰ ਧੁੱਪ ਪੈ ਗਈ ਏ। ਬਸ ਇਹੀ ਮਾੜਾ ਜਿਆ ਡਰ ਜਿਹਾ ਲੱਗਦਾ, ਗਰਮੀ ਕਾਰਨ ਨਿਕਲਦੇ ਹੀ ਨੀ ਬਾਹਰ।
ਅੱਛਾ-ਅੱਛਾ।
ਘਰੇ ਹੀ ਰਹੀਦਾ ਜੀ, ਬਸ।
ਹਾਂਜੀ
ਚਲੋ ਵਧੀਆ ਜੀ, ਤੁਸੀ ਕਰਨਾ ਫੋਨ ਕਦੀ ਮਿਲਣ ਈ ਆਜਾ ਕਰੀਓ।
ਕੋਈ ਨੀ ਜੀ, ਮੈਂ ਆਵਾਂਗੀ ਮੈਂ ਮਿਲਣ ਤੁਹਾਨੂੰ, ਜ਼ਰੂਰ ਆਵਾਂ ਹਾਂਜੀ, ਬਸ ਟੈਮ ਨੀ ਲੱਗਾ ਥੋੜਾ।
ਚਲੋ ਠੀਕ ਏ ਜੀ, ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਨਾ, ਮੈਂ ਕਿਹਾ ਮੈਨੂੰ ਉਹਨਾਂ ਨੇ ਕਿਹਾ ਬਹੁਤ ਵਧੀਆ ਗੱਲਾਂ ਕਰਦੇ ''ਮੈਂ ਕਿਹਾ।
ਹਾਂਜੀ।
ਕੋਈ ਨੀ, ਬਹੁਤ ਵਧੀਆ ਲੱਗਾ ਫੇਰ ਕਰੀਓ ਗੱਲ ਦੁਬਾਰਾ।
ਠੀਕ ਏ ਜੀ, ਹਾਂਜੀ, ਠੀਕ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।